ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ? ਬਸ ਵਧੀਆ ਵਧੀਆ ਆਪ ਸੁਣਾਓ, ਹੋਰ ਘਰ ਪਰਿਵਾਰ ਹਾਂਜੀ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਸਾਰੇ ਵਧੀਆ ਏ। ਮੈਂ ਏ ਹੀ ਬੋਲ ਰਹੀ ਸੀਗੀ ਜਿਵੇਂ ਕਿ ਦੇਖੋ ਅੱਜ ਕੱਲ ਨਾ ਫੋਨ ਫੋ ਹਾਂਜੀ ਜਿਵੇਂ ਅੱਜ ਕੱਲ੍ਹ ਫੋਨ ਆ ਚੁੱਕੇ ਨੇ, ਮਤਲਬ ਫੋਨ ਅੱਛਾ ਵੀ ਯੂਜ ਕਰਦੇ ਪਏ ਲੋਕ ਮਤਲਬ ਏਦਾਂ ਵੀ ਯੂਜ ਕਰਦੇ ਏ। ਫੇਰ ਤੁਹਾਡਾ ਕੀ ਮਤਲਬ ਸਾਨੂੰ ਫੋਨ ਮਤਲਬ ਕਿਵੇਂ ਯੂਜ, ਬੱਚਿਆਂ ਨੂੰ ਦਈਏ ਨਾ ਦਈਏ ਕਿਉਂਕਿ ਅੱਜ ਕਲ ਬੱਚੇ ਬੜਾ ਫੋਨ ਦੇਖਦੇ ਹੈਗੇ ਹੈ।
ਹਾਂਜੀ ਬੱਚੇ ਤਾਂ ਕਾਫ਼ੀ ਫੋਨ ਦੇਖਦੇ ਨੇ ਅੱਜ ਕੱਲ੍ਹ ਤੇ ਬੱਚੇ ਠੀਕ ਵੀ ਨੀ ਹੈ ਨਾ ਏਨਾ ਉਹਨਾਂ ਲਈ ਮਤਲਬ
ਹਾਂਜੀ, ਬਿਲਕੁਲ- ਬਿਲਕੁਲ, ਉ ਤੇ ਹੈ ਹੀ ਆ।
ਜੀ
ਹਾਂਜੀ ਉਹ ਤਾਂ ਹੈ ਹੀ ਨਾ, ਬੱਚੇ ਫਿਰ ਏਦਾਂ ਹੁੰਦਾ ਆ ਸਾਰਾ ਦਿਨ ਫੋਨਾਂ ਚ ਵਹਲੇ ਵੜੇ ਰਹਿੰਦੇ ਹੈ। ਕਾਪੀ ਕਿਤਾਬਾਂ ਚੁੱਕ ਕੇ ਨੀ ਦੇਖਦੇ ਹੈ। ਹਰ ਟਾਈਮ ਫੋਨ, ਫੋਨ, ਫੋਨ
ਜੀ। ਫਿਜ਼ੀਕਲ ਐਕਟੀਵਿਟੀ ਵਗੈਰਾ ਵੀ ਨੀ ਕਰਦੇ ਫੇਰ ਨਾ ਫ਼ੋਨ ਮਿਲ ਜਾਏ ਤੇ ਗੇਮ ਵਗੈਰਾ
ਹਾਂਜੀ, ਔਹ ਤਾਂ ਹੈ ਹੀ ਹੈ। ਬੱਚੇ ਏਦਾਂ ਹੀ ਕਰਦੇ ਹੈਗੇ ਹੈ। ਦੇਖਦੇ ਨਹੀਂ ਹੈ ਨਾ ਮਤਲਬ ਕਿ ਕੋਈ ਗੇਮ ਖੇਡਣਗੇ ਜਾਂ ਕੁਛ ਖੇਲਦੀ ਹੈ ਖਲੋਣੇ ਵਗੈਰਾ ਨਾਲ ਉਹ ਹਮੇਸ਼ਾ ਫੋਨ ਹੀ ਇਹ ਆਪ ਪਤਾ ਕੀ ਕਰਦੀਆਂ ਮਾਵਾਂ ਵੀ ਐਹੀ ਕਰਦੇ ਨੇ ਨਾ ਚਲ ਬੇਟਾ ਫੋਨ ਚ ਦੇਖ ਲੈ ਬੱਚਾ ਰੋ ਰਿਹਾ ਫੋਨ ਦੇ ਦਿੱਤਾ ਫਿਰ ਉਹਨੂੰ ਫੋਨ ਦੀ ਆਦਤ ਪੈ ਜਾਂਦੀ ਐ
ਹੂੰ
ਫਿਰ ਉਹ ਚਾਹੁੰਦਾ ਹੈ ਕਿ ਮੈਨੂੰ ਹਰ ਟਾਈਮ ਫੋਨ ਹੀ ਮਿਲੇ
ਜੀ, ਪੇਰੈਂਟਸ ਵੀ ਅੱਜ ਕੱਲ ਦੇ ਨਾ ਕਾਫੀ ਬਿਜੀ ਹੁੰਦੇ ਨੇ ਨੇ, ਤੇ ਉਹ ਵੀ ਮਤਲਬ ਆਪਣਾ ਖਹਿਰਾ ਛਡਾਉਣ ਲਈ ਬੱਚਿਆਂ ਨੂੰ ਫੋਨ ਦੇ ਦਿੰਦੇ ਨੇ ਫੇਰ ਬਈ ਅਸੀਂ ਤੇ ਆਪਣਾ ਕੰਮ ਕਰੀਏ
ਹਾਂਜੀ, ਉਸ ਵੇਲੇ ਹੁੰਦਾ ਹੀ ਹੈ ਫਿਰ ਇਦਾਂ ਕਰਨਾ ਨਹੀ ਚਾਹੀਦਾ ਨਾ ਮਾਂ ਪਿਓ ਨੂੰ ਫੇਰ ਉਹਨਾ ਨੂੰ ਗੰਦੀ ਆਦਤ ਆ ਪੈ ਜਾਂਦੀ ਬੱਚਿਆਂ ਨੂੰ ਫ਼ੋਨ ਦੀ ਫੇਰ ਉਹ ਫੋਨ ਛੁੱ ਛੁੱਟਦਾ ਹੀ ਨਹੀਂ ਹੈ ਬੱਚਿਆਂ ਕੋਲੋਂ
ਜੀ, ਫੇਰ ਖੁਦ ਹੀ ਪੇਰੈਂਟਸ ਨੂੰ ਪ੍ਰੋਬਲਮ ਹੁੰਦੀ ਹੈ
ਬਿਲਕੁਲ -ਬਿਲਕੁਲ ਉਹੀ ਹੈ ਨਾ ਪਹਿਲਾਂ ਪੇਰੈਂਟਸ ਕਹਿੰਦੇ ਆ ਕਿ ਬੇਟਾ ਅੱਧਾ ਘੰਟਾ ਪੜ੍ਹਾਈ ਕਰ ਲੋ ਫੇਰ ਫੋਨ ਚਲਾ ਲੈਣਾ, ਉਹ ਬੱਚੇ ਜਿਹੜਾ ਹੈ ਉਹ ਅੱਧਾ ਘੰਟਾ ਪੜਾਈ ਤਾਂ ਕਰਦਾ ਹੀ ਨਹੀਂ ਸਿਰਫ ਘੜੀ ਵੱਲ ਦੇਖਦਾ ਕਿਸ ਟਾਈਮ ਅੱਧਾ ਘੰਟਾ ਹੋਏ ਤੇ ਮੈਂ ਫੋਨ ਚੱਕਾਂ
ਹਾਂਜੀ, ਇਹ ਸਹੀ ਹੁੰਦਾ ਹੈ
ਹਾਂਜੀ ਗੱਲ ਤਾਂ ਇਹੀ ਹੈ ਕਿ ਮਾ ਪਿਉ ਨੂੰ ਫੋਨ ਦੀ ਤੇ ਆਦਤ ਪਾਉਣੀ ਨੀ ਚਾਹੀਦੀ ਹੈ ਕੋਈ ਵੀ ਕੰਮ ਕਰਨ ਦੀ ਫੋਨ ਦੀ ਗੱਲ ਕਰਨੀ ਨੀ ਚਾਹੀਦੀ ਕਿ ਬੇਟਾ ਇਹ ਕਰੋ ਫੋਨ ਦੇਵਾਂਗੇ ਮੈਂ ਕਦੋਂ ਫੋਨ ਦਵਾਂਗੇ ਫਿਰ ਬੜਾ ਇਸ਼ੂ ਹੋ ਜਾਂਦਾ ਆ ਬੱਚਿਆਂ ਨੂੰ
ਹਮ -ਹਮ ਅਗਰ ਦੇ ਵੀ ਰਹੇ ਨੇ ਫੋਨ ਤੇ ਕੁਛ ਮਤਲਬ ਹਿਸਟੋਰੀਕਲ ਚੀਜ਼ਾਂ ਉਹ ਨੂੰ ਲਗਾ ਕੇ ਦੋ ਵੀ ਉਹਨਾਂ ਦੀ ਨੋਲੇਜ ਗੇਨ ਹੋਏ ਥੋੜ੍ਹੀ ਹਨਾ
ਬਿਲਕੁਲ- ਬਿਲਕੁਲ ਐਂ ਹੁਣ ਪਿੱਛੇ ਮੈਂ ਨਾ ਤਿੰਨ ਚਾਰ ਦਿਨ ਪਹਿਲੇ ਘੁੰਮਣ ਗਈ ਸੀ ਤੇ ਉਥੇ ਇੱਕ ਫੈਮਲੀ ਵੀ ਹੈਗੀ ਸੀ, ਹਾਂਜੀ ਤੇ ਨਾ ਮੈਂ ਉੱਧਰ ਕਿਧਰੇ ਬਾਹਰ ਘੁੰਮਣ ਗਈ ਹੋਟਲ ਚ ਤੇ ਫੈਮਿਲੀ ਵੀ ਗਈ ਸੀ ਕਿਧਰੇ ਤੇ ਉੱਧਰ ਨਾ ਇੱਕ ਸਾਈਡ ਬੱਚਾ ਬੜਾ ਉਹਨਾਂ ਦਾ ਰੋ ਰਿਹਾ ਸੀਗਾ ਤੇ ਫੇਰ ਮੈਂ ਕਿਹਾ ਸ਼ਾਇਦ ਪੁੱਛਿਆ ਸ਼ਾਇਦ ਕੀ ਹੋਇਆ ਬੱਚੇ ਨੂੰ ਚੋਟ ਵਗੈਰਾ ਲੱਗ ਗਈ ਹੈ। ਤੇ ਮ ਉਹ ਹੈਗਾ ਸੀਗਾ ਚਾਰ ਸਾਲ ਦਾ ਬੱਚਾ, ਤੇ ਮੈਂ ਉਹਨਾਂ ਨੂੰ ਬੋਲਿਆ ਕਿ ਅ ਰੋਡ ਤੇ ਕਿਉਂ ਰੋ ਰਹੇ ਚੰਗਾ ਨੀ ਲੱਗ ਰਿਹਾ ਤੁਸੀਂ ਇਹਨੂੰ ਖੁਆ ਪਿਆ ਵੀ ਰਹੇ ਹੋ ਖਾ ਵੀ ਨੀ ਰਿਹਾ ਕਿ ਮੈਂ ਨੀ ਖਾਣੀ ਕਿਤੇ ਡਿੱਗ ਡੁੱਗ ਤੇ ਨੀ ਗਿਆ ਚੋਟ ਲੱਗ ਗਈ ਹੋਏ ਕਹਿੰਦੇ ਨਹੀਂ ਅਸੀਂ ਨਾ ਬਾਹਰ ਘੁੰਮਣ ਆਏ ਦੇ ਹਾਂ ਤੇ ਸਾਡਾ ਨਾ ਅਸੀਂ ਨਾ ਰੂਮ ਲਿੱਤਾ ਆ ਇੱਧਰ, ਅੱਗੇ ਜਾ ਕੇ ਤੇ ਸਾਡੇ ਫੋਨ ਚਾਰਜਿੰਗ ਨਹੀਂ ਸੀ ਹੈਗੇ ਆਪਣਾ ਅਸੀਂ ਫੋਨ ਚਾਰਜਿੰਗ ਲਗਾਏ ਆ ਆਪਣੇ ਰੂਮ ਚ ਤੇ ਬੋਲ ਰਿਹਾ ਮੈਂ ਤਾਂ ਖਾਵਾਂਗਾ ਜੇ ਮੈਨੂੰ ਫੋਨ ਦੇਖਣ ਨੂੰ ਮਿਲੇਗਾ ਤੇ ਮੈਂ ਇਹ ਤੇ ਬੜੀ ਗੰਦੀ ਆਦਤ ਹੋ ਗਈ ਹੈ ਬੱਚਾ ਫਿਰ ਮੈਂ ਉਹਨੂੰ ਆਪਣਾ ਫੋਨ ਦਿੱਤਾ ਤੇ ਉਹਨੇ ਤਾਂ ਹੀ ਉਹਨੇ ਲੰਗਰ ਵਗੈਰਾ ਖਾਧਾ
ਅੱਛਾ, ਹੁਣ ਓਹ ਬੱਚੇ ਦੀ ਪ੍ਰੋਬਲਮ ਹੋ ਜਾਏਗੀ ਨਾ ਤਬੀਅਤ ਵਗੈਰਾ ਦੇ ਇਸ਼ੂ ਹੋ ਜਾਏਗੀ ਫੋਨ ਚੱਕਰ ਚ ਦੇਖੋ
ਬਿਲਕੁਲ ਬਿਲਕੁਲ ਉਹੀ ਇਹਨਾਂ ਦੀ ਚਾਰ ਸਾਲ ਦਾ ਬੱਚਾ ਦੇਖੋ ਫੋਨ ਲਈ ਰੋ ਰਿਹਾ ਕਿ ਮੈਂ ਫੋਨ ਤਾਂ ਹੀ ਮੈਂ ਰੋਟੀ ਤਾਂ ਹੀ ਖਵਾਂਗਾ ਲੰਗਰ ਜੇ ਮੈਨੂੰ ਫੋਨ ਮਿਲੇਗਾ ਨਹੀਂ ਤਾਂ ਮੈਂ ਨੀ ਖਾਣਾ
ਜੀ ਇਹ ਫਿਰ ਪੇਰੈਂਟਸ ਦੀ ਗਲਤੀ ਹੁੰਦੀ ਹੈ ਜੋ ਇੰਨੀ ਛੋਟੀ ਉਮਰੇ ਫੋਨ ਦਿੰਦੇ ਨੇ ਫਿਰ ਬੱਚਿਆਂ ਨੂੰ ਵੀ ਸ਼ੌਕ ਲੱਗ ਜਾਂਦਾ
ਉਹ ਤਾਂ ਹੈ ਹੀ ਐ ਪੇਰੈਂਟਸ ਦੀ ਵੀ ਗਲਤੀ ਹੁੰਦੀ ਪੇਰੈਂਟਸ ਦਾ ਹੁੰਦਾ ਅਸੀਂ ਕੰਮ ਕਰ ਲਈਏ ਘਰ ਦਾ ਜਾਂ ਬਾਹਰ ਦਾ ਕੰਮ ਕਰ ਲਈਏ, ਸਾਡਾ ਬੱਚਾ ਸਾਨੂੰ ਪਰੇਸ਼ਾਨ ਨਾ ਕਰੇ ਪਰ ਪਰੇਸ਼ਾਨ ਤਾਂ ਨੀ ਕਰਦਾ, ਪਰ ਓਹਨੂੰ ਗੰਦੀ ਆਦਤ ਪੈ ਜਾਂਦੀ ਏ ਫੋਨ ਦੀ।
ਹਾਂਜੀ, ਨਾਲੇ ਪੇਰੇਂਟਸ ਦੇਖੋ ਅੱਜ-ਕੱਲ ਬੱਚਿਆਂ ਨੂੰ ਟਾਈਮ ਦੇਂਗੇ ਤੇ ਬੱਚੇ ਵੀ ਫੋਨ ਦੇਖੋ ਘੱਟ ਕਰਨਗੇ। ਪੇਰੇਂਟਸ ਕੋਲ ਖੁਦ ਕੋਲ ਟਾਈਮ ਨਹੀ ਏ ਬੱਚਿਆਂ ਲਈ।
ਉਹ ਖੁਦ ਨੂੰ ਬਾਹਰ ਲੈ ਕੇ ਜਾਣ ਥੋੜਾ ਘੁਮਾਣ-ਫਿਰਾਂਣ, ਥੋੜਾ ਇੰਡੋਰ ਗੇਮ ਖੇਲਣ ਸੰਡੇ ਚ। ਥੋੜਾ ਆਉਡੋਰ ਗੇਮ ਖੇਲਣ ਤੇ ਦੇਖੋ ਬੱਚਾ ਤੇ ਫੋਨ ਚ ਓਹੀ ਗੇਮ ਖੇਡਦੈ, ਜੋ ਅਸੀਂ ਰੀਅਲ ਚ ਪੈਲਾਂ ਖੇਡਦੇ ਸੀ ਬਚਪਨ ਚ। ਹੁਣ ਓ ਰੀਅਲ ਚ ਮੈ ਖੇਡਕੇ ਉਹ ਫੋਨ ਚ ਓਹੀ ਗੇਮ ਖੇਲਦਿਆਂ। ਦਸ ਮਿੰਟ ਚ ਦੱਸਾਂਗੇ। ਕਿ ਦੇਖੋ ਏ ਗੇਮ ਰੀਅਲ ਚ ਏਦਾਂ ਹੁੰਦੀ ਏ, ਏਦਾਂ ਹੁੰਦੀ ਏ ਅਸੀ ਖੇਲਾਂਗੇ ਓਨੁ ਬੋਤ ਇੰਟਰਸਟ ਆਏਗਾ।
ਹਾਂਜੀ।
ਹਾਂਜੀ, ਓਹ ਫੋਨ ਵੀ ਛੱਡ ਦੇਨਗੇ ਫੇਰ।
ਹੂੰ।
ਆਹੀ ਏ ਕਿ ਬੱਚੇਆਂ ਨੁ ਫੋਨ ਘੱਟ ਤੋਂ ਘੱਟ ਯੂਜ ਕਰਵਾਓ ਫੋਨ ਦਾ ਫਾਇ ਫੈਦਾ ਵੀ ਬੜਾ, ਤੇ ਨੁਕਸਾਨ ਵੀ ਬੋਤ ਹੈਗਾ ਆ।
ਹਾਂਜੀ, ਉਹ ਤਾਂ ਦੇਖੋ ਮਤਲਬ ਸਹੀ ਵਿਚ ਯੂਜ ਕਰੀਏ ਤਾਂ ਫਾਇਦੇ ਈ ਫਾਇਦੇ ਨੇ।
ਬਿਲਕੁਲ-ਬਿਲਕੁਲ, ਨੁਕਸਾਨ ਤਾਂ ਦੇਖੋ ਨੁਕਸਾਨ ਨੁਕਸਾਨ ਵੀ ਏ ਬੱਚਿਆਂ ਕਰਕੇ ਨੁਕਸਾਨ ਏ ਬੱਚੇ ਬਰਾਈਟਨੈਸ ਤੇਜ ਕਰ ਲੈਂਦੇ ਏ ਫੋਨ ਦੀ। ਬਿਲਕੁਲ, ਅੱਖਾਂ ਦੇ ਕੋਲ ਫੋਨ ਚਲਾਂਦੇ ਰੱਖ ਕੇ
ਜੀ। ਔਰ ਜੋ ਮਤਲਬ ਯੂਟਿਊਬ ਵਗੈਰਾ, ਤੇ ਸ਼ੋਟਸ ਵਗੈਰਾ ਦੇਖਦੇ ਏ ਓਦੇ ਕਰਕੇ ਲੈਂਗਵੇਜ ਵੀ ਕਿੰਨੀ ਚੇਂਜ ਹੋਂਦੀ ਹੈ ਨਾ?
ਬਿਲਕੁਲ-ਬਿਲਕੁਲ, ਬੱਚੇ ਦੇ ਹਿਸਾਬ ਨਾਲ ਉਹ ਦੇਖਦੇ ਨਾ ਮਹੀਨੇ ਦੋ ਉਹਨਾਂ ਨੂੰ ਦੇਖਦਾ ਰਹੋ। ਕੁਛ ਨਾ ਕੋ ਸਾਰੀ ਦੇਆੜੀ ਲੈਂਗੁਏਜ ਓਹੀ ਆ ਜਾਂਦੀ ਏ ਜੋ ਦੇਖਦੇ ਏ।
ਹਾਂਜੀ, ਐਂਵੇਂ ਬੋਲਦੇ ਨੇ।
ਬਿਲਕੁਲ, ਓਦਾਂ ਹੀ ਬੋਲਦੇ ਆ ਨਾ ਜਿੱਦਾਂ ਉਹ ਲਿਖਦੇ ਹੈਗੇ ਨੀ। ਤਾਂਹੀ ਫੇਰ ਥੋੜਾ-ਬੋਤ ਬੱਚੇਆਂ ਨੂੰ ਫ਼ੋਨ ਘੱਟ ਦੋ ਦਓ ਮਤਲਬ ਉਹ ਚ ਦੇਖਣਾ ਵੀ ਜ਼ਰੂਰੀ ਏ, ਕਿਉਂਕਿ ਐਕਟੀਵਿਟੀ ਮਲਬ ਕੁਛ ਤਾਂ ਆਈ ਜਾਂਦੀ ਓਦੇ ਚ ਵੀ। ਅੱਜ-ਕੱਲ ਕੋਂਪਟੀਸ਼ਨ ਏ ਸਿਰਫ ਦਸ ਮਿੰਟ ਲੋ ਉਨੁ ਦਿਖਾ ਦੋ ਬਈ ਘੜੀ ਚ ਟਾਈਮ ਦਿਖਾ ਦੋ ਕਿ ਥਰੀ ਤੇ ਸੁਈ ਹੈਗੀ ਏ ਫੋਰ ਤੇ ਫਾਇਫ ਤੇ ਆਗੀ ਤੇ ਮੈਂ ਲੇ ਲਾਂਗੀ। ਬੱਚੇ ਕੋਲੋਂ ਨਾ ਕਦੇ ਵੀ ਫੋਨ ਖੋਨਾ, ਤੁਸੀਂ ਖੋਗੇ ਨਾ ਫੋਨ ਉਹ ਜਿ ਦੀ ਹੋਜੇਗਾ।
ਜੀ, ਏਹਦੇ ਨਾਲ ਬੈਠੋ। ਕੋਈ ਬੰਦਾ ਮਤਲਬ ਬੱਚੇ ਨੂੰ ਫੋਨ ਦੇਰੇ ਉਹ, ਤੇ ਤੁਸੀਂ ਦੇਖੋ ਬੱਚਾ ਦੇਖਦਾ ਕੀ ਐਂ?
ਬਿਲਕੁਲ-ਬਿਲਕੁਲ, ਨਾਲੇ ਓਸ ਤੋਂ ਬਾਦ ਤੁਸੀਂ ਓਨੁ ਦੇਖੋ, ਆਰਾਮ ਨਾਲ ਉਹਨੂੰ ਗੱਲਾਂ-ਗੱਲਾਂ ਚ ਫੋਨ ਲੋ ਕੇ ਬੇਟਾ ਹੁਨ ਦੇਖ ਟਾਈਮ ਹੋ ਚੁੱਕੇਆ ਹੁਨ ਫੋਨ ਵਾਪਿਸ ਕਰ ਦੋ ਚਾਰਜਿੰਗ ਲਾਨਾ ਯਾ ਫੋਨ ਗਰਮ ਹੋ ਗੇਆ ਆ। ਤੁਸੀ ਏਦਾਂ ਫੋਨ ਲੈ ਸਕਦੇ ਓ, ਅਗਰ ਤੁਸੀਂ ਖੋੋਗੇ ਤੇ ਫੇਰ ਕਾੱਲ ਨੂੰ ਓ ਵੀ ਤੁਹਾਡੇ ਫੋਨ ਖੋਏਗਾ।
ਜੀ-ਜੀ, ਬਿਲਕੁਲ।
ਹਾਂਜੀ, ਪੇਆਰ ਨਾਲ ਲੋਗੇ, ਤੇ ਪੇਆਰ ਨਾਲ ਫੋਨ ਦੇ ਵੀ ਦੇਗਾ ਤੇ ਫੋਨ ਫੇਰ ਬਾਦ ਚ ਤੁਸੀ ਦੇਵੀ ਦੋਗੇ ਓਹਨੁ।
ਹਾਂਜੀ।
ਹਾਂਜੀ। ਔਰ ਫੋਨ ਦੇ ਫਾਇਦੇ ਏ ਆ ਕਿ ਮਤਲਬ ਅਸੀ ਜਿੱਥੇ ਮਰਜੀ ਜੜੇ ਮਰਜੀ ਸ਼ੈਰ ਚ ਚਲੇ ਜਾਈਏ। ਦੇਸ਼ ਹੋਏ-ਵਿਦੇਸ਼ ਹੋਏ। ਆਪਾਂ ਕੋਲ ਤੇ ਗਲ ਕਰ ਸਕਨੇ ਆਂ ਹੈਨਾ। ਦੁੱਖ ਹੈ- ਸੁੱਖ ਹੈ, ਅਸੀ ਫੋਨ ਤੇ ਓਹਨਾਨੂ ਪੁੱਛ ਸਕਨੇ ਆਂ।
ਹਾਂਜੀ।
ਏਦਾਂ ਕਰ ਸਕਨੇ ਆਂ ਹੋਰ ਜਿਵੇਂ ਪਹਿਲਾਂ ਇਹ ਹੂੰਦਾ ਸੀ ਕਿ ਅਗਰ ਵਿਆਹ ਵਗੈਰਾ ਕਿਸੇ ਨੇ ਰਖਵਾਇਆ ਏਨਾ ਤੇ ਦੋ-ਦੋ ਮਹੀਨੇ ਪਹਿਲੇ ਲੋਕੀ ਚਿੱਠੀਆਂ ਵਗੈਰਾ ਪਾਂਦੇ ਸੀਗੇ। ਕਿ ਇਹ ਰਾਈਟ ਟਾਈਮ ਤੇ ਪਹੁੰਚ ਜਾਏ, ਵਿਆਹ ਦੇ ਕਾਰਡ ਵਗੈਰਾ ਹੁਣ ਤੇ ਇਹ ਹੁੰਦਾ ਕਿ ਚੱਲ ਦੂਰ ਐ, ਬੰਦਾ ਨਹੀਂ ਜਾ ਪਾ ਰਿਹਾ। ਘਰ ਸੋ ਕੰਮ ਹੈਗੇ ਐ। ਤੇ ਬੰਦਾ ਫੋਨ ਤੇ ਕਾਲ ਕਰਕੇ ਦੱਸ ਦਿੰਦਾ, ਨਾਲ ਵਟਸਪ ਤੇ ਪੂਰਾ ਕਾਰਡ ਪਾ ਦਿੰਦਾ ਆ।
ਹਾਂਜੀ, ਨਾਲੇ ਯੂਟਿਊਬ ਤੇ ਰੈਸ ਰਸੀ ਵਗੈਰਾ ਵੀ, ਰੈਸਪੀ ਵਗੈਰਾ ਵੀ ਪਤਾ ਲੱਗ ਜਾਂਦੀ ਏ, ਕਿਵੇਂ ਕੀ ਬਣਦੈ।
ਤੁਸੀ ਦੇ ਹਥ ਵੀ ਦੇਖ ਲਓ, ਤੁਸੀ ਦੀ ਪੜ੍ਹਾਈ ਕਰ ਰਹੇ ਹੋ ਯੂਟਿਊਬ ਤੇ, ਤੁਸੀਂ ਬਿਊਟੀਸ਼ਨ ਦਾ ਕੋਰਸ ਦੇੇਖ ਲਓ। ਤੁਸੀਂ ਬਹੁਤ ਕੁਛ ਯੂਟਿਊਬ ਤੇ ਵੇਖ ਸਕਦੇ ਹੋ ਅੱਜ ਕੱਲ੍ਹ।
ਜੀ-ਜੀ, ਸ਼ੋਪਿੰਗ ਵਗੈਰਾ ਵੀ ਹੋ ਜਾਂਦੀ ਫੋਨ ਤੋਂ।
ਹਾਂਜੀ। ਆਪ ਹੀ ਦੇਖਲੋ, ਤੁਸੀਂ ਨਵੇਂ ਸ਼ਹਿਰ ਚ ਆਏ ਹੋ ਤੁਹਾਨੂੰ ਸਮਝ ਨੀ ਆ ਰਿਹਾ। ਤੁਸੀਂ ਕਿਸੇ ਕੋਲੋ ਪੁੱਛ ਨਹੀਂ ਪਾ ਰਹੇ ਓ। ਤੇ ਆਪਣੇ ਆਪ ਚ ਸਰਚ ਕਰੋ ਫੋਨ ਤੇ ਕਿ ਅਸੀਂ ਕਿੱਥੇ ਖੜੇ ਹਾਂ, ਲੋਕੇਸ਼ਨ ਪਾਓ। ਅਸੀਂ ਤੁਹਾਨੂੰ ਪੂਰਾ ਰਾਹ ਦੱਸਦਏਗਾ ਕਿ ਹੁਣ ਖੱਬੇ ਜਾਨੈ, ਹੁਣ ਸੱਜੇ ਜਾਨੈ। ਇੱਦਾਂ ਕਰਕੇ।
ਹਾਂਜੀ, ਟਿਕਟ ਵਗੈਰਾ ਵੀ ਬੁੱਕ ਕਰ ਸਕਦੇ ਆਂ ਨਾ ਫੋਨ ਤੋਂ ਅੱਜ ਕੱਲ ਤੇ।
ਬਿਲਕੁਲ, ਬੱਸ ਦੀ ਕਰੋ ਭਾਵੇਂ ਟ੍ਰੇਨ ਦੀ ਕਰੋ। ਜਿਹੜੀ ਮਰਜੀ ਟਿਕਟ ਬੁੱਕ ਕਰ ਲੋ, ਫੋਨ ਤੋਂ। ਤੇ ਬਿੱਲ ਜਮਾਂ ਕਰ ਲਓ ਅੱਜ ਕੱਲ੍ਹ, ਬਿਜਲੀ ਦਾ ਹੋ ਜੇ ਸਕੂਲ ਦੀ ਫੀਸ ਜਮ੍ਹਾਂ ਕਰ ਲੋ। ਅੱਜ ਕੱਲ੍ਹ ਤੇ ਸਕੂਲਾਂ ਵਾਲ਼ੇ ਵੀ। ਆਪਣੇ ਉਹ ਪਾਤੇ, ਗੂਗਲ ਯੂਪੀ ਆਈ ਡੀ ਵਗੈਰਾ ਪਾਤੀਆਂ ਆ।
ਹਾਂਜੀ।
ਇੱਥੇ ਤੁਹਾਨੂੰ ਇਥੇ ਪੇਮੈਂਟ ਕਰੋ।
ਹਮ।
ਏਹੀ ਆ ਨਾ ਫ਼ੋਨ ਦਾ ਫਾਇਦਾ ਵੀ ਬੜਾ ਆ, ਨੁਕਸਾਨ ਵੀ ਬੜਾ ਆ। ਹੁਣ ਇਹ ਹੁੰਦਾ ਸੀ ਕਿ ਕਈ ਲੋਕੀ ਅਪਨੇ ਹੁਣ ਜਿਵੇਂ ਕਈਆ ਦੇ ਮਤਲਬ ਹੁੰਦੇ ਨਾ ਕਿ ਅਸੀਂ ਬਾਹਰ ਵਿਦੇਸ਼ ਰਹਿੰਦੇ, ਕਈ ਲੋਕੀ। ਉਹ ਅਪਨੇ ਮਾਂ- ਬਾਪ ਨਾਲ ਗੱਲ ਨੀ ਕਰ ਸਕਦੇ ਐ, ਘੰਟੇ-ਘੰਟੇ, ਦੋ-ਦੋ ਘੰਟੇ, ਤੇ ਫਿਰ ਉਹ ਮਤਲਬ ਉਹ ਵੀਡੀਓ ਕਾਲ ਤੇ ਗੱਲ ਕਰ ਸਕਦੇ ਐ, ਵੋਇਸ ਕਾਲ ਤੇ ਗੱਲ। ਕਰ ਸਕਦੇ ਐਂ, ਉਹਨਾਂ ਲਈ ਬਹੁਤ ਫਾਇਦੇਮੰਦ ਚੀਜ਼ ਹੈਗੀ ਹੈ ਫੋਨ।
ਹਾਂਜੀ।
ਵੈਬਸਾਈਟਾਂ ਵੀ ਕਿੰਨੀਆ ਆ ਗਈਆਂ। ਤੁਸੀਂ ਡਾਕਟਰ ਲੈ ਲੋ, ਫੋਨ ਤੇ ਤੁਸੀਂ ਰੋਟੀ ਲੈ ਲਓ, ਫ਼ੋਨ ਤੇ ਤੁਸੀਂ ਸੈਫ ਨੂੰ ਬੁਲਵਾ ਲੋੋ ਫੋਨ ਤੋਂ।
ਹੈ ਅੱਜ ਤੇ ਫੈਸਿਲਿਟੀ ਨਾ ਫੋਨ ਤੇ।
ਹਾਂਜੀ ਹੋ ਚੁੱਕੀ ਹੈ, ਪਰ ਇਹੀ ਹੈ ਨਾ, ਜਿੱਨਾ ਅੱਛਾ ਹੈ ਉਤਨਾ ਬੁਰਾ ਵੀ ਹੈਗਾ ਆ ਫੋਨ।
ਜੀ-ਜੀ।
ਅੱਛਾ-ਅੱਛਾ ਮਤਲਬ ਮਤਲੱਬ ਤੁਸੀਂ ਦੇਖ ਸਕਦੇ ਹੋ। ਫੋਨ ਦੇ ਕਿਸੇ ਨਾਲ ਵੀ ਤੁਸੀਂ ਵੀਡੀਓ ਕੋਲ ਕਿਸੇ, ਫੇਰ ਟਾਈਮ ਕਰ ਸਕਦੇ ਹੋ। ਉਹਨੂੰ ਅਪ ਅਪਣੇ ਘਰ ਬਾਰੇ ਵੀ ਸੱਭ ਨੂੰ ਦੇਖ ਸਕਦੇ ਹੋ ਵੀ ਤੁਹਾਡੇ ਘਰ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਤੁਸੀਂ ਆਪਣੇ ਅ ਘਰ ਦੇ ਕੈਮਰੇ ਵਗੈਰਾ ਫੋਨ ਨਾਲ ਤੁਸੀਂ ਉਹ ਕਰ ਸਕਦੇ ਹੋ। ਟੱਚ ਵਿੱਚ ਲੈ ਸਕਦੇ ਹੋ।
ਹੰ-ਹੰ
ਹਾਂਜੀ ਤੇ ਬਹੁਤ ਫਰਕ ਹੋ ਜਾਂਦਾ ਏ, ਇਸ ਚੀਜ਼ ਨਾਲ।
ਜੀ
ਮਤਲੱਬ ਫੇਰ ਏਹੀ ਕਹਿ ਮੁਕਦਾ ਫੋਨ ਜਿੰਨਾ ਅੱਛਾ ਉੱਨਾਂ ਮਾੜਾ ਵੀ ਐ। ਸਹੀ ਤਰ੍ਹਾਂ ਯੂਜ ਕਰੋਗੇ ਤੇ ਬਹੁਤ ਬਹੁਤ ਵਧੀਆ, ਜੇ ਬੇਕਾਰ ਮਤਲਬ ਇਦਾਂ ਹੀ ਯੂਜ਼ ਕਰੋ ਤੇ ਫਿਰ ਬੇਕਾਰ ਵੀ ਹੈ।
ਜੀ।
ਹਾਂਜੀ ਤੇ ਮੈਨੂੰ ਜੀ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ। ਤੇ ਅਸੀਂ ਫ਼ੋਨ ਕਰਾਂਗੇ। ਓਕੇ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।